ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ? ਬਸ ਵਧੀਆ-ਵਧੀਆ-ਵਧੀਆ-ਵਧੀਆ ਕੀ ਕਰ ਰਹੇ ਸੀ
ਬਸ ਕੁੱਛ ਨੀ ਬੈਠੀ ਵੀ ਸੀ ਮੈਂ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜੀ ਐਕ
ਅੱਛਾ, ਤੁਹਾਨੂੰ ਪਤਾ ਹੁਣੀ ਨਾ, ਮੈਂ ਬੈਠ ਕੀ ਸੀ ਨਾ, ਤੇ ਮੇਰਾ ਬੇਟਾ ਵੀ ਬੈਠਾ ਸੀ। ਤਿੰਨੋ ਬੈਠੇ ਸੀ, ਤੇ ਉਹ ਇਸ ਤੇ ਡਿਸਕਸ ਕਰ ਰਿਹਾ ਸੀ। ਪਤਾ, ਸੱਚੀ ਸੀਰੀਅਸਲੀ, ਮੈਂ ਗਾਲਾਂ ਹੀ ਖਾਈਆਂ। ਮੈਨੂੰ ਕਹਿੰਦਾ ਸਾ ਦਿਨ ਫੋਨ ਤੇ ਬੈਠੇ ਰਹਿੰਦੇ ਹੋ! ਵੀ ਤੁਸੀਂ ਦੋਨੋ, ਮੰਮੀ ਪਾਪਾ, ਕਹਿੰਦਾ, ਮੈਂ ਗੱਲ ਕਰਨਾ ਆਉਂਦਾ ਤੁਸੀਂ ਫੋਨ ਹੁੰਦੇ ਹੋ ਹੈਂ ਕਹਿੰਦਾ ਸੁਣਦੇ ਤੁਸੀਂ ਹੈ ਨੀ ਤੇ ਵੀ ਤੁਹਾਡੀ ਇਹ ਉਮਰ ਹੈ ਵੀ ਤੁਸੀਂ ਚੀਨੀਆਂ ਖਾ ਰਹੇ ਹੋ ਖੰਡ ਖਾ ਰਹੇ ਹੋ ਵੀ ਐਕਸਰਸਾਈਜ਼ ਕਰੋ ਕੋਈ ਆਪਣਾ ਹੈਲਥ ਤੇ ਧਿਆਨ ਦੋ ਬਸੈਰ ਕਰੋ ਮੈਂ ਹੁਣੇ ਮੈਂ ਕੋਈ ਇੰਸੀਡੈਂਸ ਕਿ ਉਦੋਂ ਤੁਸੀਂ ਵੀ ਇਹੀ ਗੱਲ ਕਰ ਰਹੇ ਹੋ
ਦੇਖੋ ਯਾਰ ਦੇਖ ਸਾਨੂੰ ਨਾ ਐਕਸਰਸਾਈਜ਼ ਕਰਨੀ ਸਾਡੇ ਸਿਹਤ ਲਈ ਨਾ ਬੋਹੋਤ ਵਧੀਆ ਰਹਿੰਦੀ ਦੇਖੋ ਅਸੀਂ ਫਿਟ ਰਹਿੰਨੇ ਹਾਂ ਸਾਨੂੰ ਕੋਈ ਬਮਾਰੀ ਨਹੀਂ ਲੱਗਦੀ ਸਾਨੂੰ ਕੋਈ ਦਿੱਕਤ ਨੀ ਆਨਦੀ ਜਿਸ ਅਸੀਂ ਆਪਣੇ ਹੈਨਾ ਅਸੀਂ ਜ ਐਕਸਰਸ- ਵਗੈਰਾ ਹੀ ਨਹੀਂ ਕਰਾਂਗੇ ਦੇਖੋ ਸਾਡੀ ਬੜੀ ਬੁਰੀ ਹਾਲਤ ਹੋ ਜਾਂਦੀ ਹੈ ਫੇਰ।
ਸਾਰਨੇ ਦੇਖੋ ਫ੍ਰਰੀ ਕੀਤਾ ਸਭ ਕੁਛ ਆਪਾਂ ਫੇਰ ਵੀ ਨੀ ਫੈਦਾ ਉਠਾਂਦੇ ਨਾ ਤੁਸੀਂ ਕਰਦੇ ਹੋ ਯੋਗਾ ਵਗੈਰਾ ਕਰਕੇ ਦੇਖ ਹਾਂ ਕਰਦੇ ਹੋ ਨਾ ਹਮ ਮੈਂ ਵੀ ਸ਼ੁਰੂ ਕੀਤਾ ਮੈਂ ਐਕਚੁਲੀ ਜਾਕੇ ਹਾਂ ਬਟਨਾ ਮੈਂ ਰ ਤੀਨ ਨਹੀਂ ਬਣਾ ਪਾਉਂਦੀ ਮਤਲਬ ਮੈਨੂੰ ਪ੍ਰ ਪ੍ਰੋਬਲਮ ਹੋ ਜਾਂਦੀ ਹੈ, ਜਿਵੇਂ ਗਰਮੀ ਆ ਗਈ ਤਾਂ ਮੈਂ ਬੈਠ ਜਾਣਾ, ਠੰਡ ਆ ਗਈ ਤਾਂ ਮੈਂ ਬੈਠ ਜਾਣਾ। ਉਝ ਮੇਰੀ ਐਕਟੀਵਿਟੀਜ ਤੇ ਬਹੁਤ ਨੇ, ਮੈਂ ਦੁੱਧ ਚਲੀ ਜਾਂਦੀ ਹਾਂ ਤੇ ਉਹ ਐਕਸਰਸਾਈਜ਼ ਬਸ ਸਫ਼ਰ ਵਿੱਚ ਹੀ ਟਾਈਮ ਛੁੱਟ ਜਾਂਦਾ। ਦੇਖ, ਦੇਖਦੀ ਵੀ ਰਹਿੰਦੀ ਆ ਸੇਵ ਵੀ ਕਰਦੀ ਰਹਿੰਦੀਆਂ ਪੈਰਾਂ ਦੀਆਂ, ਉਹਦੀਆਂ ਦਿਖਦੀ ਵੀ ਆਂ ਗਆਂ ਬਟ ਕਰਦੀ ਕੋਈ ਨੀ ਆ।
ਏਹੀ ਤਾਂ ਚੱਕਰ ਹੁੰਦਾ ਦੇਖੋ ਆਪਣੇ ਸਰੀਰ ਲਈ ਸਾਨੂੰ ਟਾਈਮ ਕੱਢਣਾ ਵੀ ਬਹੁਤ ਜ਼ਰੂਰੀ ਹੈ ਹੇਨਾ-ਹੇਨਾ ਹੁਣ ਅਸੀਂ ਸਾਰਾ ਦਿਨ ਮਤਲਬ ਫੋਨ ਚ ਮੰਨ ਲਓ ਜਾਂ ਰਸੋਈਆਂ ਚ ਮੰਨ ਲਓ ਓਦਾਂ ਕਰ ਲਈਏ ਪਰ ਦੇਖੋ ਅਸੀਂ ਤਾਂ ਆਪਣਾ ਸ਼ਰੀਰ ਕਰਨਾ ਹੈ ਅਸੀ
ਬਿਲਕੁਲ-ਬਿਲਕੁਲ ਪਤਾ ਉਹਦੇ ਨਾਲ ਨਾ ਇੱਕ-ਇੱਕ ਥਾਂ ਤੇ ਕੰਮ ਕਰ-ਕਰ ਕੇ ਨਾ, ਉਹ ਆਪਣੀ ਬਾਂਹ ਵੀ ਅਕੜ ਆ ਜਾਂਦੀ ਹੈ। ਕਦੀ ਤੁਸੀਂ ਨੋਟਿਸ ਕਰਓ ਅਗਰ ਆਪਾਂ ਫੋਨ ਚੁੱਕਿਆ ਹੋਇਆ, ਕਾਲ ਵੀ ਕਰ ਰਹੇ ਹਾਂ ਦੇਖ ਵੀ ਰਹੇ ਹਾਂ ਨਾ। ਤੇ ਬਾਂਹ ਚ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹ ਕਹਿੰਦੇ ਨਾ ਕਿ ਹਰ ਚੀਜ਼ ਨੂੰ ਥੋੜ੍ਹਾ ਜਿਹਾ ਮਿਕਸ ਕਰਨਾ ਚਾਹੀਦਾ ਪਰ ਅਸੀਂ ਧਿਆਨ ਹੀ ਨਹੀਂ ਦਿੰਦੇ ਨਾ ਆਪਣੇ ਵੱਲ ਲੇਡੀਜ਼ ਖਾਸ ਕਰ ਨਹੀਂ ਧਿਆਨ ਦਿੰਦੀਆਂ।
ਹਾਂ ਬਿਲਕੁਲ-ਬਿਲਕੁਲ, ਸਾਨੂੰ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਤਾਂ ਹੀ ਇਹ। ਸਾਨੂੰ ਅੱਜ ਕੱਲ੍ਹ ਜ਼ਿਆਦਾ ਕੀ ਹੁੰਦਾ ਸਾਨੂੰ ਅਸੀਂ ਬੈਜੀਏ! ਤੇ ਸਾਡੇ ਹੱਥ ਫੋਨ ਹੋਜੇ ਭਾਵੇਂ ਤੁਸੀਂ ਦੋ-ਦੋ ਤਿੰਨ-ਤਿੰਨ ਘੰਟੇ ਤੱਕ ਬਿਠਾਈ ਰੱਖੋ, ਹਨਾ ਬਾਈ।
ਗਰਮੀ ਕਰਕੇ ਨਾ ਦਿਲ ਹੀ ਨਹੀਂ ਕਰਦਾ ਬਾਹਰ ਨਿਕਲਣ ਤੇ। ਜਦ ਕਿ ਗਰਮੀ ਸਰਦੀ ਦੋਨਾਂ ਚ ਐਕਸਰਸਾਈਜ਼ ਜ਼ਰੂਰੀ ਹੈ। ਪਸੀਨਾ ਆਉਣਾ ਬਹੁਤ ਜ਼ਰੂਰੀ ਹੈ।
ਜ ਹੈ ਜੀ ਬਟ ਸਾਨੂੰ ਇਹਨਾ ਕਿੱਥੇ ਸਾਨੂੰ ਅਗਰ ਆਪਣੇ ਫੁਰਸਤ ਮਿਲੇ ਸਾਡੀ ਕੰਮਾਂ ਤੋਂ ਤੇ ਅਸੀਂ ਕਿਸੇ ਵੱਲ ਧਿਆਨ ਦਈਏ ਨਾ। ਤੇ ਤੁਹਾਨੂੰ ਪਤਾ ਹੈ! ਹਾਂਜੀ-ਹਾਂਜੀ ਸਾਡੇ ਨਾ ਇੱਥੇ ਇੱਕ ਮਤਲਬ ਏਦਾਂ ਹੀ ਆ ਮਤਲਬ ਫ੍ਰੀ ਆਫ ਕੋਸਟ ਮੈ ਤੇ ਯੋਗਾ ਸਿਖਾਉਦੇ ਨੇ ਤੇ ਹਾਂ ਅਸੀਂ ਕੀ ਕੀਤਾ ਤਾਂ ਹੁਣ ਮੈਂ ਮੇਰੀ ਫਰੈਂਡਸ ਨੇ ਮਤਲਬ ਮੇਰੀ ਕਜ਼ਨ ਨੇ ਅਸੀਂ ਸਾਰਿਆਂ ਨੇ ਗੱਲਬਾਤ ਕਰਕੇ ਨਾ ਉੱਥੇ ਇਕੱਠਾ ਕਰਦਾ
ਅੱਛਾ ਚਲੋ ਵਧੀਆ ਬਹੁਤ ਅੱਛੀ ਆ ਮੈਂ ਵੀ ਦੇਖ ਕੋ ਪਲੈਨ ਬਣਾਵਾਂਗੇ ਤਾਂ ਮੇਰੀਆਂ ਫਰੈਂਡ ਉਧਰ ਵਾਲੀਆਂ ਬਨ ਗਈਆਂ ਤਾਂ ਅੱਛਾ ਬੜਾ ਮਜ਼ਾ ਵੀ ਆਉਂਦਾ ਹੈ ਇੱਕ ਮੈਂ ਗਈ ਹਾਂ ਥੋੜ੍ਹਾ ਟਾਈਮ ਤਾਂ ਮੈਂ ਕਦੀ ਕਦੀ ਚਲੀ ਜਾਂਦੀ ਹਾਂ ਬਟ ਈਵਨਿੰਗ ਟਾਈਮ ਨਾ ਕਈ ਵਾਰੀ ਗਰਮੀ ਕਰਕੇ ਜਾਂ ਰੂਟੀਨ ਟੁੱਟ ਜਾਂਦਾ ਘਰ ਦੇ ਕੰਮਾਂ ਕਰਕੇ ਨਾ ਰੂਟੀਨ ਨੀ ਬਣ ਰਿਹਾ ਫਿਰ ਮੇਰੀ ਇੱਕ ਫਰੈਂਡ ਕਹਿੰਦੀ ਤੂੰ ਸਵੇ ਸਵੇਰੇ ਉੱਠ ਮੈਂ ਕਿਹਾ ਯਾਰ ਮੈਂ ਤੂੰ ਸਵੇਰੇ ਉੱਠੇ ਹੀ ਨੀ ਜਾਂਦਾ ਜਦਕਿ ਸਵੇਰੇ ਦੀ ਐਕਸਰਸਾਈਜ਼ ਦੀ ਵੋਕ ਮੋਰਨਿੰਗ ਵੋਕ ਸਭ ਤੋਂ ਵਧੀਆ ਹੁੰਦੀ ਹੁੰਦੀ ਏ
ਹਾਂ ਕਿਉਂਕਿ ਦੇਖੋ ਅਸੀਂ ਸਵੇਰੇ ਸਵੇਰੇ ਅਗਰ ਕੋਈ ਚੀਜ਼ ਕਰ ਨਾ ਇੱਕ ਤਾਂ ਸਾਡੀ ਬੋਡੀ ਫਿਟ ਟ੍ਰੇਨ ਤੁਹਾਨੂੰ ਕੰਮ ਕਰਨ ਦਾ ਮਜ਼ਾ
ਮਜ਼ਾ ਆਉਂਦਾ ਆਪਾਂ ਘਰ ਦੇ ਵੀ ਸਾਰੇ ਕੰਮ ਕਰ ਲੈਂਦੇ ਹਾਂ ਸਾਰੇ ਸਾਰੇ ਘਰ ਦੇ ਕੰਮ ਵੀ ਖਤਮ ਚਾਹੇ ਅੰਮ੍ਰਿਤ ਵੇਲੇ ਪਾਠ ਕਰੋ ਚਾਹੇ ਜੋ ਮਰਜੀ ਅ ਘਰ ਦੇ ਕੰਮ ਕਰੋ ਫਿਲਮ ਦੇਖੋ ਟੀ ਵੀ ਦੇਖੋ ਹਨਾ ਐਕਸਰਸਾਈਜ਼ ਹਨਾ ਹੈਗਾ ਤੇ ਹੈ ਯਾਰ ਹੁੰਦਾ ਕੀ ਤਾਂ ਮੈਂ ਨਾ ਫੋਨ ਫੋਨ ਦੇਖਦੇ ਡਿੱਗਦਾ ਰਾਤ ਲੰਘਾ ਦਿੰਦੀ ਹਾਂ
ਮੈਂ ਤੇ ਕਈ ਏਦਾਂ ਦੇ ਲੋਕ ਦੇਖੇ ਨੇ ਉਹ ਕੀ ਕਰਦੇ ਨੇ ਇੱਕ ਵਾਰੀ ਮੀਨਸ ਫੋਨ ਅਗਰ ਬਹਿ ਜਾਣਾ ਉਹ ਇੰਨੀ ਦੇਰ ਤੱਕ ਵੇਖਣ ਕੇ ਮਤਲਬ ਬਾਅਦ ਚ ਕਹਿਣਗੇ ਹਾਏ ਰੱਬਾ ਲੱਭਦਾ ਨੀ ਪਿਆ ਕੁੱਛ, ਅੱਛਾ ਤੁਸੀਂ ਵੀ ਏਦਾਂ ਹੀ ਕਰਦੇ ਹੋ ਨਹੀਂ, ਨਹੀਂ ਦੇ ਹੋ। ਏ ਨਾ ਕਰਿਆ ਕਰੋ ਦੇਖੋ ਤੁਹਾਡੀੀਆਂ ਅੱਖਾਂ, ਅੱਖਾਂ ਖ਼ਰਾਬ ਹੋ ਜਾਣਗੀਆਂ, ਨਾ ਕਰਿਆ ਕੋ ਥੋੜ੍ਹਾ ਅਵੋਇਡ ਕਰਕੇ ਚਲੋ ਸਵੇਰੇ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਸਵੇਰੇ ਤੁਹਾਡੇ ਕੋਲੋਂ ਟਾਈਮ ਨੀ ਮਿਲਦਾ ਗਰਮੀ ਕਾਰਨ ਤੁਸੀਂ ਸ਼ਾਮ ਨੂੰ ਦੇਖ ਕਰੋ ਮਤਲਬ ਸ਼ਾਮ ਨੂੰ ਕਰ ਲਈ, ਚਲੋ ਸ਼ਾਮ ਨੂੰ ਵੀ ਨੀ ਜਾਣਾ ਤੁ ਘਰੇ ਕਰ ਲਿਆ ਕਰੋ ਅੱਜ
ਹਾਂ, ਮੈਂ ਇਹੀ ਸੋਚਿਆ, ਫੋਨ ਚ ਯੂਟਿਊਬ ਤੇ ਆਪਾਂ ਲਗਾ ਕੇ ਕਰ ਸਕਦੇ ਹਾਂ। ਨਾਲੇ ਸੌਂਗ ਲੱਗੇ ਹੁੰਦੇ ਆ, ਬਹੁਤ ਕੁੱਛ ਆ ਰਿਹਾ ਬਟ ਆਪਾਂ ਕਰਦੇ ਹੀ ਨੀ ਨਾ ਗੱਲ ਤੇ ਇਹ ਹੈ, ਆਲਸ ਨੇ ਮਾਤਾ, ਆਲਸ ਨੇ ਦੇਖੋ ਹੈਲਥ ਕੋਂਸ਼ੀਅਸ ਪਰ ਨਾ ਐਕਚੁਲੀ ਇਹ ਹੁੰਦੀ ਹੈ ਚੀਜ਼ ਸ਼ੁਰੂ ਤੋਂ, ਆਪਾਂ ਸ਼ੁਰੂ ਤੋਂ ਜਿਸ ਜਿਸ ਪੀੜ੍ਹੀ ਤੋਂ ਆਪਾਂ ਆ ਰਹੇ ਆ ਨਾ ਉੱਥੇ ਕੀ ਸੀਗਾ ਰੋਟੀ ਖਾਲੀ, ਕੰਮ ਕਰ ਲਿਆ, ਸੌ ਗਿਆ, ਕਿਉਂਕਿ ਸਾਡੇ ਮੰਮੀ ਪਾਪਾ ਵੀ ਇੰਨੇ ਅਵੇਅਰ ਨਹੀਂ ਸੀ। ਹਨਾ, ਆਪਣੇ ਮਾਂ ਪਿਓ ਨੇ ਵੀ ਕੰਮ ਕੀਤ ਤਾਂ ਐਕਸਰਸਾਈਜ਼ ਵੱਲ, ਮੰਮੀਆਂ ਨੇ ਧਿਆਨ ਨੀ ਦਿੱਤਾ। ਹੁਣ ਦੀ ਜਿਹੜੀ ਆਪਣੀ ਆਪਾਂ ਵਾ ਉਹ ਆਪਾਂ, ਧਿਆਨ ਦੇਵਾਂਗੇ ਤੇ ਅੱਗੋਂ ਬੱਚੇ ਪਹਿਲਾਂ ਹੀ ਐਡਵਾਂਸ ਨੇ ਅੱਜ ਕੱਲ੍ਹ ਦੇ ਉਹ ਪਹਿਲਾਂ ਹੀ ਅਵੇਅਰ ਨੇ ਹਨਾ ਉਹ ਡਾਇਟ ਕੋਂਸ਼ੀਅਸ ਵੀ ਨੇ ਗੰਦ
ਹਾਂ ਰੋਕ ਰਹੇ, ਕਿਉਂਕਿ ਉਹਨਾਂ ਨੂੰ ਪਤਾ ਹੈ, ਹਾਂਜੀ ਦੇਖੋ ਯਾਰ ਸਾਡਾ ਜਿਹੜਾ ਟਾਈਮ ਸੀ ਨਾ ਸਾਡਾ ਮੰਮੀਆਂ ਦਾ ਟਾਈਮ ਸੀ, ਉਹ ਵੀ ਤਾਂ ਕਿੰਨਾ ਵਧੀਆ ਸੀ। ਹਨਾ, ਕੋਈ ਵੀ ਮਨਾ ਆਪਣੇ ਤਰੀਕੇ ਨਾਲ ਉਹਨਾਂ ਨੇ ਸਾਰਾ ਤੇ ਉਦੋਂ ਵੀ ਤੇ ਸਾਡੀ ਮੰਮੀਆਂ ਨੇ
ਨਾ ਕੰਮ ਹੱਥੀ ਸੀ, ਹੁਣ ਅੱਜ ਕੱਲ੍ਹ ਮਸ਼ੀਨਾਂ ਚੱਲ ਗਈਆਂ, ਮੰਮੀਆਂ ਨੇ ਕੱਪੜੇ ਧੋਣੇ ਤਾਂ ਹੱਥ ਧੋਣੇ ਹਨਾ, ਤੇ ਹਰ ਕੰਮ ਉੱਪਰ ਨੀਚੇ -ਸੀਗਾ, ਹੁਣ ਅੱਜ ਕੱਲ੍ਹ ਸਾਰੀਆਂ ਚੀਜ਼ਾਂ ਆਸਾਨ ਹੋ ਗਈਆਂ, ਕੱਪੜੇ ਮਸ਼ੀਨ ਉਹਦੇ ਵਿੱਚ ਮਸਾਲੇ ਮਿਕਸੀਆਂ ਚ ਮਸਾਲੇ ਮਿਕਸੀਆਂ, ਵਿੱਚ ਕੱਪੜੇ ਵੀ ਬਿਲਕੁਲ ਹੀ ਸੁਕਾਣ ਵਾਲੀ ਮਸ਼ੀਨ ਹੈ, ਭਾਂਡੇ ਡਿਸ਼ ਡਿਸ਼ ਵਾਸ਼ਰ ਗਿਆ, ਕੀ ਕੰਮ ਹੈ, ਹੈ ਹੀ ਨਹੀਂ ਕੋਈ, ਐਕਸਰਸਾਈਜ਼ ਹੈ ਕਿਹੜੀ ਹੈ ਦੱਸੋ ਹਨਾ। ਪਹਿਲਾਂ ਹਮ
ਦੇਖੋ, ਜਿਵੇਂ ਪਹਿਲਾਂ ਤੁਸੀਂ ਕਹਿ ਰਹੇ ਹੋ ਨਾ, ਸਾਡੀ ਮੰਮੀ ਆ, ਉਹਨਾਂ ਦਾ ਕੀ ਹੁੰਦਾ ਸੀ ਜਿਵੇਂ ਮਸਾਲੇ ਕੁੱਟਣੇ ਆ ਤੇ ਦੇ ਨਾਲ ਕਰਦੇ ਸੀ ਨਾ ਜਿਹੜਾ ਚਟੂ ਹੁੰਦਾ ਸੀ। ਉਹਦੇ ਵਿੱਚ ਪਾ ਕੇ ਕੇ ਕਰਨਾ ਤੇ
ਕਰਨਾ ਬਿਲਕੁਲ। ਬਿਲਕੁਲ। ਤੁਸੀਂ ਤੁਸੀਂ ਹਾਂ ਤੁਸੀਂ ਯੋਗਾ ਚ ਦੇਖਿਆ ਕਿਹੜੀ ਐਕਸਰਸਾਈਜ਼ ਕਰਾਦੇ ਉਹਦੇ ਚੋਂ ਲੱਸੀ ਦੇ ਲੱਸੀ ਸੀ ਨ ਡੀਡਕਦੇ ਸੀਗੇ। ਉਹ ਉਹ ਐਕਸਰਸਾਈਜ਼ ਹੁੰਦੀ ਹੈ। ਠੀਕ ਹੈ। ਇੱਕ ਹੁੰਦੀ ਹੈ। ਚੱਕੀ ਵਾਲੀ ਚ
ਚੱਕੀ ਵਾਲੀ ਵੀ ਹੁੰਦੀ ਹੈ। ਇੱਕ ਤੁਹਾਨੂੰ ਪਤਾ ਜਿਹਨਾ ਮਾਂਝਾ ਚਲਾਉਂਦੇ ਹੁੰਦੇ ਸੀ। ਬਾਹਵਾਂ ਨੂੰ ਅੱਗੇ ਪਿੱਛੇ ਕਰਕੇ ਏਦਾਂ ਦੀ ਐਕਸਰਸਾਈਜ਼ਾਂ ਵੀ ਆਉਣ ਲੱਗਆਂ ਨੇ। ਦੇਖੋ ਹੈ ਤਾਂ ਉਹੀ ਚੀਜ਼ਾਂ ਆ ਗਈਆਂ ਨੇ।
ਦੇਖੋ। ਕੁਛ ਕੁ ਆਪਾਂ ਲੋਕ ਕਹਲੋ ਆ ਸੀ ਹੈਗੇ ਆ। ਜਿਹੜੇ ਥੋੜੀ ਜਿਆਂ ਮੋਡਰਨ ਜ਼ਿਆਦਾ ਹੀ ਲੇਡੀਜ਼ ਨੇ ਉਹਨਾਂ ਨੇ ਤਾਂ ਜਿੰਮ ਜੁਆਇਨ ਕੀਤੀ ਪਏ ਆ। ਦੇਖਿਆ ਜਾਓ ਤਾਂ ਜਿੰਮ ਜਾਂਦੀਆਂ ਨੇ। ਸਵੇਰੇ ਤਿਆਰ ਸ਼ਿਆਰ ਹੋ ਕੇ ਨਿਕਲਿਆ ਕੰਮ ਕਰਾਇਆ ਉਹਨਾਂ ਤੋਂ ਮੇਡ ਤੋਂ ਪਰ ਅਸੀਂ ਤਾਂ ਖੁਦ ਮੇਟ ਬਣੇ ਹੋਏ ਆ।
ਸਹੀ ਗੱਲ ਏ। ਯਾਰ ਦੇਖੋ ਅਗਰ ਤਾਂ ਜਿਹਦੇ ਅੰਦਰ ਕੋਈ ਚੀਜ਼ ਕਰਨ ਦੀ ਹੋਏ। ਕਿ ਯਾਰ ਨਹੀਂ ਯਾਰ ਮੈਂ ਕਰ ਸਕਦਾ। ਜਿਵੇਂ ਮੰਨ ਲਓ ਅਸੀਂ ਆ ਨਾ ਹੁਣ ਅਸੀਂ ਚਾਹਾਂਗੇ ਕਿ ਅਸੀਂ ਕੋਈ ਚੀਜ਼ ਕਰ ਸਕਦੇ ਹਾਂ ਤੇ ਤੁਸੀਂ ਉਹ ਘਰੇ ਬੈਠ ਕੇ ਵੀ ਕਰ ਸਕਦੇ ਹੋ। ਹਨਾ। ਤੁਸੀਂ ਉਹ ਘਰੇ ਬੈਠ ਕੇ ਆਪਣੀ ਐਕਸਰਸਾਈਜ਼ ਕਰ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਜਿਹੜੀ ਠਾਂਣ ਲਓਗੇ ਨਾ ਕਿ ਯਾਰ ਨਹੀਂ ਯਾਰ ਮੈਨੂ ਥੋੜਾ ਜਿਹਾ ਨਾ ਨਾ ਵੇਟ ਘਟਾਉਣਾ ਆ ਮੈ ਥੋੜਾ ਜਿਹਾ ਨਾ ਅੱਜ ਕੱਲ੍ਹ ਥੋੜਾ ਮੋਡਰਨ ਬਣਨਾ ਸਲਿਮ ਡਰਿਮ ਡਰੈਸ ਬਣਾਉਣੀ ਹੈ ਨਾ ਬਿਲਕੁਲ।
ਤੁਹਾਨੂੰ ਪਤਾ ਮੇਰੀ ਇੱਕ ਫਰੈਂਡ ਸੀ ਉਹਦਾ ਵੀ ਇੰਨਾ ਵੇਸਟ ਬਟ ਉਹਨੇ ਉਹੀ ਕੀਤੀ ਪਾਰਟੀ ਤੇ ਉਹਦੇ ਕਰਕੇ ਨਾ ਉਹਨੇ ਇੰਨਾ ਵੇਟ ਆਪਣਾ ਲੂਜ ਕੀਤਾ।
ਦੇਖੋ, ਉਹਨੇ ਉਹਦੇ ਹਾਂ ਵੇਖੋ ਉਹਨੇ ਕੀਤਾ ਨਾ ਉਹੀ ਕਹਿੰਨੀ ਹਾਂ ਕਿ ਜ਼ਰੂਰੀ ਨਹੀਂ ਹੁੰਦਾ ਕਿ ਸਾਡਾ ਜਿੰਮ ਜਾ ਕੇ ਹੀ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਜਾਂ ਤੁਸੀਂ ਹੋਰ ਤਰੀਕੇ ਕਟ ਸਕਦੇ ਹੋ ਜਿਵੇਂ ਤੁਸੀਂ ਆਪਣਾ ਨਾ ਜਿਵੇਂ ਹੁੰਦਾ ਕਿੰਨਾ ਡਾਇਟ ਬਰਾ ਵਗੈਰਾ ਵੀ ਹੁੰਦਾ
ਹਮ ਉਹੀ ਵੀਾਂ ਫਾਸਟ ਫੂਡ ਵੀ ਛੱਡੀਏ ਕਿਉਂਕਿ ਆਪਾਂ ਬਹੁਤ ਈਜ਼ੀ ਕੰਮ ਕਰ ਲਿਆ ਵੀ ਚਲੋ ਅੰ ਨਹੀਂ ਬਣ ਰਿਹਾ ਚੱਲ ਜਮੈਟੋ ਕਰਲੋ ਨਹੀਂ ਹੋ ਰਿਹਾ ਅੱਜ ਘਰ ਬੈਠੇ ਕੇ ਆ ਜਾੇਗਾ ਮੈਗੀ ਖਾ ਲ ਲੋ ਬਰਗਰ ਖਾ ਲ ਲੋਓ ਕਰਕੇ ਆਪਣੇ ਪੇਟ ਹੋਏ ਪਏ ਹੈ ਸਾਹ ਆਪਣੇ ਚੜ੍ਹਦੇ ਹੈ
ਚ ਬਸ ਬਸ ਬਿਲਕੁਲ ਬਿਲਕੁਲ ਤਾਂਹੀ ਤਾਂ ਮੈਂ ਕਹਿ ਰਹੀ ਹਾਂ ਸਾਨੂੰ ਅਗਰ ਘਰੇ ਬੈਠ ਕੇ ਵੀ ਐਕਸਰਸਾਈਜ਼ ਅਸੀਂ ਕਰ ਲਈਏ ਨਾ ਅਸੀਂ ਬਹੁਤ ਕੁਛ ਕਰ ਸਕਦੇ ਹਾਂ ਆਪਾਂ ਯੋਗਾ ਕਰ ਲਈਏ ਅਸੀਂ ਆਪਣਾ ਵੇਟ
ਅੱਛਾ ਮਜ਼ਾ ਬੜਾ ਆਉਂਦਾ ਯੋਗਾ ਕਰੋ ਨਾ ਮਜ਼ਾ ਬਹੁਤ ਆਉਂਦਾ ਇੱਕਮ ਮ ਲੱਗਦਾ ਵੀ ਹੈਏ ਪਤਾੀ ਅਸੀਂ ਕੀ
ਬਸ ਇੱਕ ਤੋਂ ਦਿਨ ਲਈ ਥੋੜ੍ਹੀ ਜਿਹੀ ਔਖ ਹੁੰਦੀ ਹੈ ਕਿਉਂਕਿ ਦੇਖੋ ਨਵਾਂ ਨਵਾਂ ਹੁੰਦਾ ਨਾ ਹਾਂ ਜਦੋਂ ਤੁਸੀਂ ਹਾਂ ਜਦੋਂ ਰੋਜ਼ ਸਾਡੀ ਇੱਕ ਰੂਟੀਨ ਬਣ ਜਾਣੀ ਹੈ ਆ ਮੈਂ ਕਰਨਾ ਆ ਆਪਣੇ ਸਰੀਰ ਨੂੰ ਇੱਦਾਂ ਦਾ ਕਸ਼ਟ ਦੇਣਾ ਆ ਤੇ ਉਹਨੂੰ ਫਿਰ ਆਦਤ ਪੈ ਜਾਂਦੀ ਜਿਵੇਂ ਹੁਣ ਸਾਨੂੰ ਆਦਤ ਪਈ ਦੀਏ ਸਵੇਰੇ ਉੱਠਣਾ ਨਹਾਣਾ ਧੋਣਾ ਆਪਣਾ ਪਾਠ ਕਰਕੇ ਹਨਾ ਰੋਟੀ ਬਣਾਉਣੀ ਭਾਂਡੇ ਧੋਣੇ ਹੈ ਕਦੇ ਸਾਨੂੰ ਆਦਤ ਹੋ ਗਈ ਹਨਾ
ਹਨਾ ਇਹ ਵੀ ਆਪਣੀ ਰੂਟੀਨ ਚ ਹੋਣਾ ਚਾਹੀਦਾ ਤੇ ਹੁਣ ਪਤਾ ਜਿਵੇਂ ਸ਼ੂਗਰ ਹੈ ਕਿਸੇ ਨੂੰ ਉਹਨੂੰ ਸਪੈਸ਼ਲ ਤੇ ਐਕਸਰਸਾਈਜ਼ ਦੱਸੀ ਗਈ ਹੈ ਹਨਾ ਜੇ ਆਪਾਂ ਪਹਿਲਾਂ ਹੀ ਕਰ ਲਈਏ ਤਾਂ ਇਹ ਚੀਜ਼ਾਂ ਆਪਣੇ ਨੂੰ ਆਉਣ ਹੀ ਨਾ ਹਮ
ਸਾਡੇ ਲਈ ਵਧੀਆ ਅੱਜ ਕੱਲ੍ਹ ਤਾਂ ਡਾਕ ਵੀ ਜ਼ਿਆਦਾ ਨਾ ਇਹੀ ਰਿਕ ਰਿਕੌਮੈਡ ਕਰਦੇ ਨੇ ਕਿ ਦਵਾਈਆਂ ਤੋਂ ਛੱਡ ਕੇ ਨਾ ਕਿ ਤੁਸੀਂ ਐਕਸਰਸਾਈਜ਼ ਵੱਲ ਵੋਕ ਵੱਲ ਥੋੜ੍ਹਾ ਆਪਣਾ ਖਾਣ ਪੀਣ ਵੱਲ ਧਿਆਨ ਦਿਓ ਉਹਦੇ ਨਾਲ ਵੀ ਕਿੰਨਾ ਫ਼ਰਕ ਪੈ ਜਾਂਦਾ ਆ ਅੱਧੀਆਂ ਬਿਮਾਰੀਆਂ ਤਾਂ ਸਾਨੂੰ ਬਾਹਰ ਦੀਆਂ ਚੀਜ਼ਾਂ ਖਾ ਕੇ ਹੋ ਜਾਂਦੀਆਂ ਨੇ ਇਹ ਵੀ ਗੱਲ ਤਾਂ ਹੁੰਦੀ ਹੈ ਮੈਂ ਤਾਂ ਹੀ ਕਹਿ ਰਹੀ ਸੀ ਮੈਂ ਕਿਹਾ ਅਸੀਂ ਨਾ ਇੱਕ ਕੰਮ ਕਰਦੇ ਹਾਂ ਆਪਾਂ ਐਕਸਰਸਾਈਜ਼ ਕਰਦੇ ਹਾਂ ਐਕਸਰਸਾਈਜ਼ ਦੇ ਨਾਲ ਸਾਨੂੰ ਬਹੁਤ ਵਧੀਆ ਲੱਗੇਗਾ ਸਾਡੀ ਥੋੜ੍ਹੀ ਜਿਹੀ ਮਾਇੰਡ ਵੀ ਫਰੈਸ਼ ਰਹੇਗਾ ਪ੍ਰੋਟੀਨ ਵਗੈਰਾ ਵੀ ਥੋੜ੍ਹਾ ਜਿਹਾ ਲਾਈਟ ਫਾਸਟ ਫੂਡ ਨੂੰ ਅਵੋਇਡ ਕਰਕੇ ਖਾਵਾਂ ਖਾਵਾਗੇ ਉਹਦਾ ਵੀ ਮਜ਼ਾ ਇੱਕ ਅਲੱਗ ਹੁੰਦਾ ਆ ਹੋਰ ਤੁਸੀਂ ਕੀ ਕਰਦੇ ਹੋ ਫਿਰ ਕਿੱਦਾਂ ਤੁਸੀਂ ਆਪਣਾ ਮੈਨੇਜ ਕਰ ਲੈਂਦੇ ਹੋ